ਚੱਲਦੀ ਦੀ
ਹਾਂਜੀ ਹੋਰ ਸੁਣਾਓ ਕਿਵੇਂ ਹੋ?
ਵਧੀਆ ਤੁਸੀ ਸੁਣਾਓ। ਤੁਸੀਹੀਂ ਕਿੱਦਾਂ?
ਬਸ ਵਧੀਆ ਆਪਾਂ ਵੀ ਵਧੀਆ ਤੁਸੀਂ ਦੱਸੋ
ਬਸ ਵਿਹਲੇ ਕੀ ਕਰ ਰਹੇ ਹੋ ਤੁਸੀਂ
ਅਸੀਂ ਵੀ ਵਿਹਲੇ ਲੰਮੇ ਪਏ ਹੀ ਫੋਣ
ਲਬੇ ਪੈਣਾ ਵੀ ਜ਼ਰੂਰੀ
ਹਾਂ ਬਸ ਉਹੀ
ਹਮ ਮੈਂ ਵੀ ਅੱਜ ਐਤਵਾਰ ਸੀ ਨਾ ਤੇ ਆਰਾਮ ਨਾਲ ਮੈਂ ਉੱਠੀ ਦਸ ਵਜੇ ਰੋਟੀ ਪਾਣੀ ਖਾਦਾ ਘਰ ਦਾ ਥੋੜਾ ਬਹੁਤਾ ਕੰਮ ਕੀਤਾ ਫੇਿਰ ਮੈਂ ਕਿਹਾ ਸਿਰ ਸੁਰ ਧੋਲੀਏ ਨ ਲਈਏ ਤੇ ਫੇਿਰ ਲੱਗੀਏ ਥੋੜਾ ਕੰਮ
ਹੈਲੋ
ਹੈਲੋ ਹਾਂਜੀ ਤੇਰੀ
ਹੈਲੋ ਤੁਹਾਡੀ ਆਵਾਜ਼ ਵੀ ਕੱਟ ਕੇ ਆਉਂਦੀ ਆੋਂ
ਹੁਣ ਆ ਗਈ
ਹਾਂ -ਹਾਂ ਹੁਣ ਆਈ ਆ ਵਿੱਚੋਂ ਆਈ ਨੀ ਉਹ
ਅਹਛਾ ਹੋਰ ਸੁਣਾਓ ਮੈਂ ਕਿਹਾ ਸੀ ਮੈਂ ਸਵੇਰੇ ਦਸ ਵਜੇ ਉੱਠੀ ਆ ਤੇ ਘਰ ਦਾ ਥੋੜਾ ਬਹੁਤਾ ਕੰਮ ਕੀਤਾ ਤੇ ਸੇ ਧੋਤਾ ਤੇ ਮੈਂ ਕਹਿ ਨਾ ਭੁੱਲਏ ਹੁਣ ਥੋੜਾ ਕੰਮ ਕਰ ਲਿਆ ਜਾ ਐਤਵਾਰ
ਚਲੋ ਵਧੀਆ ਹਹ ਨ ਸਹੀ ਗੱਲ ਆ
ਹਾਂ ਹੋਰ ਕੀ ਕਰ ਰਹੇ ਬਸ ਲੇਟੇ ਹੋਏ
ਹੋਰ ਬੱਚੇ ਵੀ ਫੋਨ ਲੈ ਕੇ ਬੇਠੇ ਠੀਆਂ ਨਿੱਕਾੜਾ ਵਤੀਆ ਮੇਰਾ ਸੌਗ ਗਿਆ ਸੀ ਮੈਂ ਪਿੰਡ ਆਈ ਸੀ ਤੇ ਉਹ ਸੌਂ ਗਿਆ ਵਾ ਤੇ ਮੇਰੀਆਂ ਦੋਵੇਂ ਸੁੱ ਤਂ ਹੀ ਨਹੀਂ ਉਹ ਨੂੰ ਰਿੜਦਾ ਫੋਨ ਲੈ ਕੇ ਮਮਾ ਆਪਾਂ ਫੋਨ ਦੇਖਣਾ ਥੋੜਾ ਫਿਰ ਸਜਾਗੇ ਤੇ ਮੈਂ ਕਹਿਣਿਆ ਬਾਹਰ ਜਾਇਓ ਪਤਾ ਨੀ ਲੱਗਦਾਬ ਜੀ ਅੱਖ ਲੱਗ ਜਾਣਾ
ਹਮ ਹਾਂਜੀ ਇਹ ਵੀ ਗੱਲ ਸਹੀ ਆ ਉਹਨਾਂ ਨੂੰ ਫੋਨ ਹੀ ਦੋ ਨਾ ਤੇ ਵਧੀਆ
ਹਾਂ ਉਹ ਲਗ ਮਸੀ ਜਿ ਦਾ ਵੀ ਘਰ ਵ ਨਾ ਨਾਲ ਹੀ ਘਰ ਦੇ ਨਾਲ ਹੀ ਫਿਰ ਉੱਧਰ ਜਾ ਕੇ ਫਿਰ ਫੇ ਬੱਚੇ ਫਿਰ ਘੁੰਮ ਕੇ ਵਾਪ ਪਸੰਦ ਏ ਤੇ ਫਿਰ ਹੁੰਦਾ ਨੀ ਐ ਕੀ ਘਰੇ ਜਾਂ ਕੇ ਜਾਂ ਬਾਰ ਮੈਂਨਰ ਕਢ ਮੈਂ ਖਾ ਅੰਦਰ ਈ ਰੈਨਾ ਬਾਹਰ ਨੀ ਕੀ ਤੇ ਵੀ ਜਾਣਾ ਹੈਗਾ।
ਹਾਂਜੀ ਮਾਹੌਲ ਵੀ ਚੰਗਾ ਨੀ ਹੈਗਾ ਨਾਲੇ ਮੌਸਮ ਵੀ ਨਾ ਮਾਹੌਲ ਨੀ ਚੰਗਾ ਹੈਗਾ ਹਾਡੇ ਇੱਥੇ ਪੈਲੀ ਖੇਤਾਂ ਦੇ ਚ ਪਾਣੀ ਗੁਣੀ ਲਾਇਆ ਵਾ ਮਤਲਬ ਝੋਨਾ ਵਗੈਰਾ ਲੌਦੇ ਪਏ ਆ ਤੇ ਓ ਫਿਰ ਪਤਾ ਨੀ ਕੇਡੇ ਵੇਲੇ ਝੋਨੇ ਚ ਏਨਾਂ ਨੇ ਜਾ ਪੈਣਾ ਪਏ ਅਸੀਂ ਨਾ ਲਈਏ ਓ ਥੇ ਈ
ਹੂੰ-ਹੂੰ-ਹੂੰ ਹਾਂਜੀ
ਹਾਂ ਬੱਚੇ ਓ ਮਤਲ ਹਾਂ ਨਾ ਹੋਦੀਆਂ ਜੀਆਂ ਬਣੀਆਂ ਓਦੇ ਵਿਚ ਪਾਣੀ ਛੱਡ ਦਿੰਨਾ ਸਮਰਸੀਮਲ ਮੋਟਰ ਤੇ ਓਨਾਂ ਨੇ ਪੈਪ ਵਿੱਚ ਫਿਕਸ ਕੀਤੇ ਆ ਬਮਾ ਓਨਾਂ ਤੇ ਓ ਪਾਣੀ ਵਿੱਚ ਕਾਫੀ ਹੈ ਛੋਟੀਆਂ ਈ ਹੋਦੀਆਂ ਤੇ ਪੀਏ ਬੇ ਕੇ ਨਾ ਲੈਂਦੇ ਬੜੇ ਸੋਣੇ ਵਿੱਚ ਕਿੰਨੇ ਜਾਣੇ ਤੇ ਮਨੁ ਏ ਹੁੰਦਾ ਕੀ ਕਿਤੇ ਵਿਚ ਈ ਨਾ ਫਿਰ ਵੜ ਕੇ ਬਹਿ ਜਾਣ ਕੇ ਕੀ ਹੁਣ ਨਵਾ ਕੇ ਲੈ ਕੇ ਆਈ ਆ ਏਨਾਂ ਨੂੰ ਤਿੰਨਾਂ ਨੂੰ ਸੇਰ ਏ ਪਤਾ ਕੀ ਕਰਦੇ ਸੂਖ ਵੀ ਦੀਦੀ ਨਾਲ ਦੇ ਸ਼ਾਮ ਨੂੰ ਇਦੇ ਵਿੱਚ ਚ ਬੇ ਜਾਂਦੇ ਤੇ ਵਾਲ ਜੇੜ੍ਹੇ ਮੈਂ ਸਿਰ ਲਵਾਏ ਹੁੰਦੇ ਤੇ ਓ ਗਿੱਲੇ ਕਰ ਲੈਂਦੇ ਤੇ ਤਾਂਨੂੰ ਪਤਾ ਫਿਰ ਵਾਲਾਂ ਵਿੱਚ ਸਮੈਲ ਜੀ ਓਨ ਲੱਗ ਜਾਂਦੀ ਆ।
ਆਹੋ ਓ ਤੇ ਹੈ ਪਹਿਲੇ ਤੇ ਸਿਰ ਵੀ ਧੋਣੇ ਫੇਰ ਬਾਅਦ ਚੋਂ ਖ਼ਰਾਬ ਕਰ ਲੈਣਾ।
ਹਾਂ ਓਹੀ ਮੈਂ ਮੈਂ ਕਿਹਾ ਅੱਜ ਹੁਣ ਮੈਂ ਸ਼ੈਂਪੂ ਪਾਕੇ ਨਾਇਆ ਅੱਜ ਨਾ ਗਿੱਲੇ ਕਰਿਓ ਸ਼ਾਮ ਨੂੰ ਮੈਂ ਸ ਸ਼ਾਮਾਂ ਵਾਂਵਾਂ ਗੀ ਹੁਣ ਤੁਹਾਡੇ ਗਿੱਲੇ ਆ ਤੁ ਡਿਵੇਂ ਪੈ ਜਾਓ ਤੇ ਓ ਨਿਕਲ ਸਕੋ ਹਾਂ ਗਰਮੀ ਹੋ ਗੀ ਹੁਣ ਮੌਸ ਦੋ ਦਿਨ ਸਈ ਰਿਆ ਅੱਜ ਗ ਧੁੱਪ ਹੋ ਗਈ ਐ
ਅੱਛਾ-ਅੱਛਾ ਠੀ
ਹਾਂਜੀ ਹੋਰ ਤੁਹੀ ਕੀ ਕਰਦੇ ਪਏ ਸੀ ਅਜੇ ਤੇ ਏਥੇ ਈ ਜੇ ਛੱਡ ਕੇ ਸਾਨੂੰ ਕੱਲ੍ਹ ਗਏ ਆ
ਅੱਛਾ ਤੇ ਕਲ
ਹਾਂ ਕੱਲ ਹੀ ਇਹਨੂੰ ਛੱਡ ਕੇ ਗਈ ਤਾਹੀ ਨਾ ਨਾ ਕੱਲ ਹੀ ਛੱਡ ਕੇ ਜ ਸਾਨੂੰ ਅੱਧੀ ਛੁੱਟੀ ਉੱਥੇ- ਘਰੇ ਕੱਟ ਕੇ ਆਏ ਆਪਾਂ ਤੇ ਹੁਣ ਕੱਲ ਹੀ ਹਜੇ ਆਏ ਆ ਸ਼ਾਮੀ ਤੇ ਉਹ ਚਲੇ ਗਏ ਸਵੇਰੇ ਤੇ ਹਾਨੂੰ ਡਿਗ ਗਿਆ। ਹਾਂਜੀ ਜੁਲਾਈ ਅ ਛੇ ਜੁਲਾਈ ਨੂੰ ਲੱਗਣੇ ਇਹਨਾਂ ਦੇ
ਕਿਤਾਬਾਂ ਲੈ ਕੇ ਆਏ ਨਾਲ?
ਕਿਤਾਬਾਂ ਕੰਮ ਮੈਂ ਕਰਵਾਈ ਦੀਦੀ ਬੈਗ ਨੀ ਚੁਗੇ ਜਾਂਦੇ ਹੈਗੇ ਕਤਾਬਾ ਕੰਮ ਮੈ ਕਰਵਾ ਆਈ ਦੀਦੀ ਬੈਗ ਨੀ ਚੁੱਕੇ ਜਾਂਦੇ ਹੈਗੇ ਵੀ, ਕੱਪੜੇ ਹੀ ਹੋ ਜਾਂਦੇ ਬੱਚਿਆਂ ਦੇ ਤੇ ਫੇਰ ਤੁਹਾਨੂੰ ਪਤਾ ਬੁੱਕਸ ਵਗੈਰਾ ਓਦਾਂ ਕਾਪੀ ਇੱਕ-ਇੱਕ ਲੈ ਕੇ ਆਈ ਇਹਨਾਂ ਨੂੰ ਰਾਈਟਿੰਗ ਪੇਜ ਕਰਾਉਣ ਨੂੰ ਤੇ ਦੂਸਰਾ ਕੰਮ ਕਰਵਾਉਣ ਨੂੰ- ਹਾਂ ਰਾਈਟਿੰਗ ਪੇਜ ਕਰਾਦਾ ਤੇ ਉਹ ਡੈਕਸ ਕੰਮ ਕਰਵਾ ਦਿੰਦੀ ਹੁੰਣੀ ਆ ਵੀ ਨਾਲ-ਨਾਲ ਪੜ੍ਹੀ ਜਾਣਗੇ।
ਅੱਛਾ ਅੱਛਾ ਠੀਕ ਹੈ ਠੀਕ ਹੈ ਅੱਛਾ ਅੱਛਾ ਹੋਰ
ਹਾਂਜੀ ਹੋਰ ਬਸ ਠੀਕ ਆ ਵਧ ਉਹ ਰੋਟੀ-ਰੋਟੀ ਖਾਲੀ ਚਣੇ ਦੀ ਸਬਜ਼ੀ ਬਣਾਈ ਇਹਨਾਂ ਨੇ ਆਪਾਂ ਹਾ ਪੀ ਨਿਆਣਿਆਂ ਨੂੰ ਸਵਾਲ ਕੇ ਸੌ ਗਏ ਆ। ਤੇ ਹੁਣ ਦੋ ਉਠਣਗੇ ਉਦੋਂ ਮੰਗਣਗੇ ਉਦੋਂ ਬਣਾ ਕੇ ਦਵਾੰਗੇ ਦੁੱਧ ਕੀਤਾ ਦੁੱਧ ਪੀਣਾ ਹੀ ਇਹਨਾਂ ਨੇ ਤੇ ਉਹ ਨਿੱਕਾ ਸੌਂ ਗਿਆ ਤੇ ਉਹ ਕਹਿੰਦਾ ਭੂਈ ਮੈਂ ਨਹੀਂ ਕੁਛ ਵੀ ਹੁਣ ਖਾਣਾ ਮੈਂ ਸੁਣਾ ਮੈਂ ਕਿਹਾ ਚੱਲ ਤੂੰ ਸੌਂ ਜਾ ਤੇ ਉਹ ਫੋਨ ਦੇ ਕੰਡੈਪੀਆਂ ਵਾ ਉਹ ਆਹਂਦੀਆਂ ਆਪਾਂ ਨੀਆਂ ਜੇ ਪੀਣਾ ਮੰਮਾ ਤੇ ਮੈਂ ਕਿਹਾ ਚਲੋ ਰੁਕ ਜਾਓ ਫਿਰ
ਠੀਕ ਹੈ ਠੀਕ ਹੈ ਹੋਰ ਬਹੁ ਸਭ ਵਧੀਆ ਸਭ ਵਧੀਆ ਮੇਰੀ ਪੈਣ ਵੀ ਆਈ ਏ ਨਾ- ਤੇ ਉਹਨਾਂ ਦਾ ਛੋਟਾ ਵੀ ਆਇਆ ਆ ਹੈਂ-
ਛੁੱਟੀ ਕੱਟਣ ਆ ਉਹ ਹੀ
ਟੁਟੀਆਂ ਕੱਟਣ ਉਹਨਾ ਨੂੰ ਕੰਮ ਵੀ ਬਥੇਰੇ
ਉਹਨ ਉਹ ਨੀ ਛੁੱਟੀ ਇੱਕ ਰਾਤ ਦੀ ਰਹਿੰਦੇ ਉਹ ਵੀ ਜੂਨ ਦੀ ਲਾਸਟ ਚ
ਅੱਛਿਆ
ਉਹ ਮੈਡਮ ਹੈਗੀ ਨਾ ਮੈਡਮ ਹੈਗੀ ਹੈ ਮੈਡਮ ਫੇਰ ਬੱਚੇ ਨੂੰ ਪੜ੍ਹਾਣਾ ਹੁੰਦਾ।
ਅੱਛਾ-ਅੱਛਾ ਠੀਕ।
ਹਾਂ
ਵੜਾ
ਆਹ ਤੇ ਜਾਈਦਾ ਦੀਦੀ ਤੇ ਫਿਰ ਮਗਰੋਂ ਨਾ ਜਦੋਂ ਘਰੇ ਜਾਈਦਾ ਨਾ ਵਾਪਸ ਉਹਨੂੰ ਦੂਣਾ ਕੰਮ ਕਰਨਾ ਪੈਂਦਾ ਫੇਰ ਆਖੀਦਾ ਮਨਾਂ ਰਹਿਣ ਨਾ ਹੀ ਜਾਂਦੇ ਖਸਮਾਂ ਦਾ ਸਿਰ ਖਾਦੇ ਇੱਥੇ ਫਿਰ ਕਹਿੰਦੇ ਕੰਮ ਤੇ ਡਬਲ ਹੋ ਗਿਆ ਸਾਡਾ ਇਹਨਾਂ ਦੇ ਸਾਂਭ ਸਾਂਭ ਰੱਖੇ ਕੰਮ ਸਾਡੇ ਵਾਸਤੇ
ਸਾਡੇ ਗਲੀ ਚਿਵੇਂ ਸਾਰੇ ਰਿਸ਼ਤੇਦਾਰ ਆਏ ਹੋਏ ਆ ਭੈਣਾਂ ਆਈਆਂ ਹੋਈਆਂ ਤੇ ਅਸੀਂ ਆਪ ਕਹਿੰਦੇ ਕੀ ਆਵੇ ਤੇ ਰਾਤ ਰਵੇ ਚੱਲ ਇੱਕ ਰਾਤ ਰਹਿ ਲਾ ਕਹਿੰਦੀ ਨਹੀਂ ਜੂਨ ਚੋ, ਹੀ ਆਖਰੀ ਚ, ਪਹਿਲੇ ਪਹਿਲੇ ਨੀ ਆਉਣਾ ਫਿਰ ਘਰ ਦੀ ਰੋਟੀ ਪਾਣੀ ਦਾ ਵੀ ਕਰਨਾ ਹੁੰਦਾ ਨਾ
ਅੱਛਾ ਉਹਨਾਂ ਦੇ ਘਰੇ ਕੌਣ ਕੌਣ ਆ!
ਸਿਰਫ ਜੀਜੂ
ਅੱਛਾ ਠੀਕ ਹਾਂ ਫਿਰ ਭਾਜੀ ਕੱਲਿਆਂ ਦਾ ਵੀ ਔਖਾ ਇਹਨਾਂ ਨੂੰ ਫਿਰ
ਹਾਂ ਫੇਰ ਨਾ ਸੱਸ ਸਹਰਾ ਤੇ ਹੈ ਨਹੀਂ ਕਿ ਹੀ ਜੀਜੂ ਹੈਗੇ ਬਸ ਤੇ ਆਪ ਤੇ ਨਾਲ ਛੋਟਾ
ਠੀਕ ਆ!
ਹੂ ਉਹੀ ਜਿਹੜਾ ਅਹੀ ਕੰਮ ਨੀ ਕਰਦੇ ਅਹੀ ਜਿਹੜਾ ਕੰਮ ਕਰਦੇ ਹਨਾ ਉਹੀ ਉਹੀ ਕਰਦੇ ਨੇ
ਅੱਛਾ ਅੱਛਾ ਠੀਕ ਆ ਠੀਕ ਆ ਹਾਂ ਉਹ ਤੇ ਕੰਟੀਨਿਊ ਚੱਲਦਾ ਹੀ ਆ ਫਿਰ ਉਹ ਤੇ ਉਹ ਥੋੜੀ ਛੁੱਟੀ ਜੀਜੂ
ਆਹੋ ਤੇ ਮੇਰੀ ਚਲੋ ਇਹ ਵੀ ਇੱਥੇ ਆ ਕੇ ਇਹ ਵੀ ਕਰਨ ਹੀ ਦਏ ਨੇ ਉਹ ਕਿਹੜਾ ਵਿਹਲੇ ਨੇ।
ਅੱਛਾ ਠੀਕ ਆ।
ਮੰਮੀ ਮੰਮੀ ਬੋਲਣ ਦਾ ਕਹਿੰਦੇ ਤੂੰ ਮੰਮੀ ਕਹਿੰਦੇ ਆਹ ਵੀ ਕੰਮ ਚੁੱਕੇ ਇੱਥੇ ਲੈਏ ਕੀ ਫਾਇਦਾ ਤੂੰ ਘਰ ਹੀ ਰਹਿੰਦੇ ਚੰਗਾ ਸੀ।
ਸਹੀ ਗੱਲ ਮੈਂ ਨਾ ਅੱਗੇ ਇਹਨਾਂ ਨੂੰ ਕਹਿਣ ਡੀ ਮੈਂ ਕਿਹਾ ਉੱਥੇ ਹੀ ਨਾ ਤੇ ਉੱਥੇ ਪਿੰਡ ਮੈਂ ਮੈਨੂੰ ਕੰਮ ਨਹੀਂ ਆਇਆ ਤੇ ਮੈਂ ਕੱਲ ਦੀ ਆ ਗਈ ਤੇ ਕੱਲ ਦਾ ਹੀ ਕੰਮ ਮੈਂ ਮੈਨੂੰ
ਸਹੀ ਗੱਲ ਜੀ ਸਹੀ ਗੱਲ ਸਹੀ ਗੱਲ ਹੈ।
ਹਾਂ ਹਾਂ ਅੱਗੇ ਮੰਮੀ ਕਹਿੰਦੀ ਤੂੰ ਜਦੋਂ
ਅੱਗੇ ਪਿੱਛੇ ਨਾ ਸੂਟ ਹਾਂ ਹਾਂ ਸਹੀ ਗੱਲ ਜੇ ਏਦਾਂ ਹੀ ਹੁੰਦੀ ਜੀ। ਮੇਰੀ ਮੰਮੀ ਵੀ ਕੱਲ ਕੱਪੜੇ ਜਦੋਂ ਮੇਰੇ ਮੰਮੀ ਕੱਪੜੇ ਧੋਂਦੇ ਨਾ ਉਹਦਾ ਸੂਟ ਆਇਆ ਉਹਦੇ ਸਟਿਚ ਦੇ ਕਲ ਮੰਮੀ ਨੇ ਕੱਪੜੇ ਧੋਤੇ ਤੇ ਸੂਟ ਇਹਦੇ ਸੂਟ ਆ ਗਏ।
ਹੈਂ।
ਸੂਟ ਦੇ ਸੂਟ ਆ ਗਏ ਹੁਣ ਬੈਠੇ ਹੋਏ ਐ।
ਅੱਛਾ।
ਮੈਂ ਮੰਮੀ ਬੋਲਣ ਦਾ ਕਹਿੰਦਾ ਕਿ ਆਹ ਕੀ ਕੰਮ ਦੇ ਚੁੱਕ ਲਿਆਦੇ। ਹੈਂ।
ਉਹੀ ਨਾ ਕੱਪੜੇ ਸਟਿਚ ਕਰਦੇ ਹੋਣੇ ਆ ਨਾ ਉਹ ਵੀ।
ਹਾਂਜੀ ਹਾਂਜੀ ਸਲਵਾਰ ਜਿਆਦਾ ਬਣਾਉਂਦੇ ਨੇ। ਕਿਉਂਕਿ ਉਹ ਈਜ਼ੀ ਉਹਦਾ ਜਿਆਦਾ ਆ ਜਾਂਦੇ ਆ ਪੈਸੇ।
ਸਹੀ ਗੱਲ ਆ। ਹਾਏ ਪਰ ਦੀਦੀ ਸਲਵਾਰਾਂ ਈਜ਼ੀ ਆ ਨਾ ਮੈਂ ਨਾ ਮੈਂ ਸਿੱਖੀ ਮੈਨੂੰ ਨਾ ਕਮੀਜ਼ ਈਜ਼ੀ ਲੱਗਦਾ। ਪਤਾ ਨਹੀਂ ਕਿਉਂ ਸਾਰੇ ਕਹਿੰਦੇ ਸਲਵਾਰਾਂ ਇਜ਼ੀ ਬਟ ਮੈਨੂੰ ਕਮੀਜ਼ ਇਜ਼ੀ ਲੱਗਦਾ ਸਲਵਾਰ ਨਾਲੋਂ।
ਸਲਵਾਰ ਬੜੀ ਈਜ਼ੀ ਹੈਗੀ ਆ। ਅੱਧਾ ਪੌਣਾ ਘੰਟਾ ਮੇਰੇ ਮੰਮੀ ਨੂੰ ਵੀਹ ਸਾਲ ਹੋ ਗਿਆ ਕਰਦੇ ਨੇ।
ਉਹੀ ਨਾ ਬ ਸਾਰੇ ਕਹਿੰਦੇ ਆਏ ਤੁਸੀਂ ਨਹੀਂ ਕਹਿੰਦੇ ਸਾਰੇ ਕਹਿੰਦੇ ਕਹਿੰਦੇ ਕਿ ਸਲਵਾਰ ਬਹੁਤ ਈਜ਼ੀ ਆ ਬਣਾਉਣੀ। ਮੈਂ ਕਹਿੰਨੀ ਨਹੀਂ ਯਾਰ ਕਮੀਜ਼ ਈਜ਼ੀ ਹੈ ਬਣਾਉਣਾ ਮੈਂ ਤੇ ਝੱਟ ਬਣਾ ਲੈਂਦੀ ਆ ਕਮੀਜ਼ ਸਲਵਾਰ ਤੋਂ ਤੇ ਮੇਰੇ ਕੋਲ ਚੋਣਾਂ ਪਾਵਾਂ। ਤੇ ਉਹ ਜਾਂ ਕੀ ਹੁੰਦਾ ਵਾ ਕਈ ਵਾਰ ਵੱਧ ਜਾਂਦੀਆਂ ਕਈ ਵਾਰ ਘੱਟ ਹੋ ਜਾਂਦੀਆਂ। ਕਈ ਵਾਰ ਬੈਲਟ ਵਿੱਚ ਨਹੀਂ ਪੂਰੀ ਆਉਂਦੀ।
ਹੁਣ ਐ ਕੀ ਨਾ ਜਿਆਦਾ ਮੌਸਮ ਸਾਰੇ ਜਾਣੇ ਪਤਾ ਜ ਸਾਨੇ ਨੇ ਉਹ ਪਲਾਜ਼ੋ।
ਹਾਂ। ਸਹੀ ਆ ਪਲਾਜ਼ੋ ਤੇ ਸਿੰਪਲ ਆ। ਹਾਂ
ਇੱਕ ਫਰਸ਼ੀ ਸਲਵਾਰ
ਹਾਂ ਫਰਸ਼ੀ ਸਲਵਾਰ ਜੋ ਕਿ ਉਸ
ਮੈਂ ਵੀ ਅਹ ਪਾਦੀ ਹ ਨਾ ਫੋਟੋਆਂ ਮੈਂ ਵੀ ਅਸੀਂ ਵੀ ਪਤਾ ਕੰਮ ਕਰਦੇ ਨਾ ਤੇ ਅਸੀ ਫੋਟੋਆਂ ਮੈਂ ਫੋਟੋਆਂ ਪਾਈਆਂ ਹੁੰਦੀਆਂ ਸਟੇਟਸ ਚੈੱਕ ਬਹੁਤ ਜਿਆਦਾ ਖ਼ਰੀਦਦੇ ਲੋਕੀ
ਠੀਕ ਆ
ਹੂੰ ਬਹੁਤ ਸੋਹਣੇ ਸੋਹਣੇ ਸੂਟ ਹੁੰਦੇ? ਇਹਨੇ ਵੀ ਰੇਟ ਹਾਈ ਨਹੀਂ । ਕੀਤੇ ਹੋਏ? ਪੰਜ ਸੌ ਛੇ ਸੌ।
ਪਤਾ ਕਿ ਜਿਦੀ ਮਾਰਜਨ ਕੱਪੜੇ ਹਰ ਇੱਕ ਨੂੰ ਕੱਪੜੇ? ਕੱਪੜੇ ਦਾ ਪਤਾ ਹੁੰਦਾ ਵਾ ਮਾਰਜਨ ਇੰਨਾ ਨਿਕਦਾ ਨੀ ਕੱਪੜੇ ਦੇ ਵਿੱਚੋਂ ਤੁਸੀਂ ਆਪ। ਸਿਆਣੇ ਜੇ ਕਿੰਨਾ ਕੁ ਕੋਈ ਕੱਢ ਲਏ ਗਿਆ ਕਿਉਂਕਿ ਹਰ ਇੱਕ। ਸਾਨੂੰ ਕੱਪੜੇ ਦੀ। ਕੁਆਲਿਟੀ ਹਰ ਕੋਈਂ। ਕੱਪੜਾ ਲੈਣਾ ਜਾਣਦਾ ਹਰ ਇੱਕ ਨੂੰ। ਪਤਾ ਹੁੰਦਾ ਚੀਜ਼ ਦਾ ਇਹ ਚੀਜ਼ ਹੋ ਜਾਂਦੀ ਆ।
ਪਤਾ ਲੋਕੀ ਕਹਿਣਗੇ ਸਾਨੂੰ ਇਹ ਤੋਂ ਵੀ ਘੱਟ ਰੇਟ ਦਿਓ ਹੁਣ ਘੱਟ ਰੇਟ ਤੇ ਕੀ ਦੇ ਦੇਈਏ ਤੁਹਾਨੂੰ।
ਕੀ ਦੇ ਦੇਈਦੇ ਨਹੀਂ ਸਹੀ ਗੱਲ ਆ ਘੱਟ ਰੇਟ ਹੁਣ ਮੇਰੀ ਗੱਲ ਸੁਣੋ ਦੀਦੀ ਜੇ? ਆਪਾਂ ਹੁਣ ਹਜ਼ਾਰ ਦਾ ਵੀ ਸੂਟ ਹੋਵੇ ਜੇ ਆਪਾਂ। ਪੰਜਾਹ ਸੌ ਰੁਪਇਆ ਵਿੱਚ ਨਾਗੜੇ ਤੇ। ਕੀ ਫਾਇਦਾ ਹੈ?
ਕੀ ਫਾਇਦਾ ਇੱਕ ਦਿਨ ਮੈਂ ਕੀਤਾ ਸੀ ਪੰਜ ਸੌ ਦਾ ਸੂਟ ਸੀ ਤੇ ਮੈਂ? ਖੁੱਦ ਦੇਣ ਜਾਣਾ ਸੀ ਤੇ ਮੈਂ ਸਾਢੇ ਸਾਢੇ ਪੰਜ ਸੌ ਦਾ ਲਾਇਆ? ਕਿਉਂਕਿ ਮੇਰੇ ਪੈਟਰੋਲ ਵੀ ਲੱਗਣੇ ਐਕਟਿਵਾ ਦੇ ਤੇ ਉਹ ਕਹਿੰਦੀ ਲੈਸ? ਮੈਂ।
ਨਹੀਂ ਤੇ ਇਹਦੇ ਵਿੱਚ ਬਚਣਾ ਕੀ ਆ? ਤੁਸੀਂ ਆਪ ਦੱਸੋਂ ਪੈਟਰੋਲ ਵੀ ਲੱਗ ਗਿਆ ਹੋਣਾਂ ਉਹਨੇ ਦਾ ਹੁਣ ਤੇ ਪੈਟਰੋਲ ਵੀ ਮਹਿੰਗਾ ਹੋ ਗਿਆ?
ਆਹੋ ਮੈਂ ਕਿਹਾ ਤੂੰ ਮੈਂ ਪੰਜ ਸ ਮੈਂਨੂੰ ਉਹਨੂੰ ਕਿਹਾ ਪੰਜ ਸੌ ਰਹਿਣ ਦੇ ਚਾਰ ਸੌ ਦਾ ਲੈ ਲਾਂ। ਚੱਲ ਆਹੋ।
ਇੰਨਾ ਖਾ ਲਾ।
ਤੁਸੀਂ ਨਾ ਕਰਾਇਓ ਮੇਰੀ ਕਰਦੋ?
ਹਾਂ ਹੁਣ ਇਹ ਸਹੀ ਆ ਲੋਕੀ ਵੀ ਨਾ ਪਤਾ ਨੀ ਕੀ ਕਹਿੰਦੇ? ਓਦਾਂ ਭਾਵੇਂ ਇੰਨੇ ਪੈਸੇ ਖਰਚ?
ਇੰਨੇ ਅਮੀਰ ਹੁੰਦੇ ਨਾ ਇੰਨੇ ਅਮੀਰ ਹੁੰਦੇ ਨਾ ਬਹੁਤ ਅਮੀਰ ਹੁੰਦੇ ਨੇ ਤਾਂ ਵੀ ਮਾਰੀ ਜਾਂਦੇ ਜਾਂਦੇ ਨੇ।
ਉਹੀ ਕਹਿੰਦੇ ਨਾ ਹਾਏ ਹਾਏ ਤੂੰ ਮੈਨੂੰ ਵੀ ਇੰਨੇ ਦਾ ਹੀ ਦੇਣਾ ਵਾ ਬਾ ਕੀਆਂ ਨੂੰ ਐਨਾ ਦਿੱਤਾ ਤਾਂ ਮੈਨੂੰ ਵੀ ਐਨੇ ਦਏ? ਦੇਣਾ ਵਾ ਦੱਸ? ਤੁਹਾਨੂੰ ਕਿਉਂ ਨੀ ਇੰਨੇ ਦਾ ਦੇਣਾ, ਮੈ ਕੀ ਖਾਣਾ ਜੇ ਫੇਰ।
ਠੀਕ ਹੈ, ਬਾਹਰ ਤੁਸੀ ਚਾਰ ਚਾਰ ਪੰਜ ਸੌ ਦੀਆਂ ਈਆ ਲੈਂਦੇ ਓ
ਹਾਂ। ਤੇ ਜੇ ਸਾਡੇ ਵਰਗੀ ਕੋਈ ਸਿੱਧ ਲੈ ਤੂੰ ਦੋ ਸੌ ਹੀ ਲੈ ਲਾ, ਤੂੰ ਢਾਈ ਸੌ ਲੈ ਲਾ ਤੇ ਬਾਹਰ ਇੰਨਾ ਦੇ ਕੇ ਆਉਣੀ, ਉੱਥੇ ਧੀਰੀ ਕਹਿੰਦੇ ਹੈਗੀ।
ਏਦਾਂ ਹੀ ਕਰਦੇ, ਚਲੋ ਠੀਕ ਐ
ਓਕੇ, ਓਕੇ, ਓਕੇ ਜੀ। ਥੈਂਕ ਯੂ ਜੀ।